ਹੈਲੋ।
ਸਾਸੀ ਕਾਲ ਜੀ।
ਸਸਰੀ ਕਾਲ ਜੀ, ਕੀ ਹਾਲ-ਚਾਲ ਜੇ?
ਠੀਕ ਐ ਜੀ, ਤੁਸੀ ਸੁਨਾਓ।
ਠੀਕ ਐ ਜੀ, ਤਾਡੀ ਵਾਜ਼ ਬੜੀ ਘੱਟ ਆ ਰਈ ਐ, ਥੋੜਾ ਜੇਆ ਉੱਚੀ ਬੋਲ ਸਕਦੇ ਓ।
ਬੜੀ ਘੱਟ ਆ ਰੀ ਐ।
ਏਦਾਂ ਕਿਓਂ ਹੋ ਰੇਆ।
ਪਤਾ ਨੀ ਤੋਆਡੀ ਸਾਈਡ ਤੋਂ ਮੇਰੇ ਖੇਆਲ ਨਾਲ ਘੱਟ ਆ ਰੀ ਐ।
ਹੈਲੋ।
ਹੈਲੋ, ਹਾਂਜੀ।
ਹਾਂਜੀ, ਕੀ ਕਾਰਦੇ ਪਏ?
ਕੁਛ ਨੀ ਐ ਟੈਕਨੋਲੋਜੀ ਦੇ ਟੋਪਿਕ ਤੇ ਦੇਖ ਰੇਆ ਸੀ ਅ ਕਿੰਨੇ ਅੱਜ-ਕੱਲ ਬੱਚੇ ਸਮਾਰਟ ਹੋਗੇ ਨੇ ਇੱਕ ਛੋਟਾ ਜੇਆ ਬੱਚਾ, ਓਨੇ ਏ ਆਈ ਦਾ ਕਿੰਨਾ ਸੋਨਾ ਰੀਪ੍ਰਜੈਂਟ ਕੀਤੀ ਏ। ਤੇ ਬੱਚੇਆਂ ਨੂੰ ਨੌਲੇਜ ਵੀ ਆ ਰੀ ਐ, ਤੇ ਜੇੜੇ ਵੱਡੇ ਨੇ ਓ ਇਨਾਂ ਦਾ ਕਿੰਨਾ ਗ਼ਲਤ ਇਸਤੇਮਾਲ ਕਰ ਰੇ ਨੇ, ਤੇ ਮੈਂ ਦੇਖ-ਦੇਖ ਕੇ ਬੜਾ ਪਰੇਸ਼ਾਨ ਹੋ ਰੇਆ ਸੀ। ਕਿ ਇੱਕ ਚੀਜ਼ ਲੌਂਚ ਹੋਈ ਏ ਹਜੇ ਨਵੀਂ-ਨਵੀਂ ਆਈ ਏ ਲੇਕਿਨ ਓਦੇ ਤੋਂ ਲੋਕ ਕਿੰਨੇ ਗ਼ਲਤ ਕੰਮ ਕਰਨਾ ਪੈਂਦੇ ਨੇ ਨਾ, ਪੂਰਾ ਗ਼ਲਤ ਇਸਤੇਮਾਲ ਪੈਲੇ ਹੋਨ ਲੱਗ ਪੈਂਦੈ, ਫਾਏਦੇ ਓਨਾਂ ਦੇ ਬਾਦ ਦੀ ਗੱਲ ਐ। ਪੈਲੇ ਨੁਕਸਾਨ ਆਨੇ ਸ਼ੁਰੂ ਹੋ ਜਾਂਦੇ ਨੇ।
ਹਾਂਜੀ, ਬਿਲਕੁਲ ਜੀ। ਹਾਂਜੀ, ਨਈਂ ਐਦੇ ਫਾਏਦੇ ਵੀ ਬੜੇ ਹੈਗੇ ਆ। ਟੈਕਨੋਲਜੀ ਦੇ ਫਾਏਦੇ ਬੜੇ ਆ, ਜਿੱਦਾਂ ਜੇੜੇ ਵਿਦਿਆਰਥੀ ਔਨਲਾਈਨ ਪੜਾਈਆਂ ਕਾਰਦੇ ਐ। ਓਨਾਂ ਵਾਸਤੇ ਤੇ ਬੋਤ ਫਾਏਦਾ ਵਾ।
ਹਾਂਜੀ।
ਹਨਾ, ਜਿੱਦਾਂ ਸਾਡੇ ਸਮੇਂ ਦੀ ਬੱਚਤ ਵੀ ਹੋ ਜਾਂਦੀ ਆ, ਮੋਬਾਇਲ ਨਾਲ ਕੰਪਯੂਟਰ ਤੇ ਇੰਟਰਨੈੱਟ ਨਾਲ ਮਿੰਟੋ ਮਿੰਟ ਸਾਡੇ ਘਰ ਬੈਠੇਆਂ ਕੰਮ ਹੋ ਜਾਂਦੇ ਆ।
ਹਾਂਜੀ।
ਹਣਾ ਜੀ।
ਸੇਤ ਸੇਵਾਵਾਂ ਵਿੱਚ ਵੇਖੋ ਕਿੰਨਾ ਸੁਧਾਰ ਹੈਗਾ ਵਾ ਐਦੇ ਨਾਲ ਹਣਾ ਆਦਮਿਕ ਮਸ਼ੀਨਾਂ ਨਾਲ ਬਿਮਾਰੀਆਂ ਦੀ ਜਲਦੀ ਪਛਾਣ ਹੋ ਜਾਂਦੀ ਆ। ਤੇ ਵਧੀਆ ਇਲਾਜ ਵੀ ਸੰਭਵ ਹੋ ਜਾਂਦਾ ਓਦੇ ਨਾਲ।
ਹਾਂਜੀ-ਹਾਂਜੀ। ਏ ਗੱਲ ਤੁਆਡੀ ਸਈ ਏ, ਟੈਕਨੋਲੋਜੀ ਦੇ ਸਾਰੇ ਨਾਲ ਡੋਕਟਰ ਤੇ ਸਾਡੇ ਹੋਰ ਜੇੜੇ ਸੈਬਾਨ ਨੇ, ਟੀਚਰ ਸੈਬਾਨ ਬ ਬੋਤ ਤਰੱਕੀ ਕਰ ਰੇ ਨੇ। ਆਨ ਵਾਲੀ ਪੀੜੀ ਵਾਸਤੇ ਬੋਤ ਚੰਗਾ ਕਾੰਮ ਕਰ ਰੇ ਨੇ, ਓਨਾਂ ਨੂੰ ਪੜਾਨ ਦੇ ਵਿੱਚ, ਓਨਾਂ ਦੀ ਐ ਸੇਤ ਦੇ ਸੰਬੰਧੀ ਔਰ ਐਗਰੀਕਲਚਰ ਦੇ ਵੇੱਚ ਵੀ ਜੇੜ ਮਤਲਬ ਬੋਤ ਸਾਰਾ ਸਹਾਏਕ ਹੋ ਰੇਐ, ਜਿਸ ਤਰਾਂ ਖੇਤੀਬਾੜੀ ਦੇ ਵੇੱਚ ਵੀ ਬੋਤ ਮਦਦ ਹੋ ਰੀ ਐ ਮਿਸ਼ ਆਧੁਨਿਕ ਮਸ਼ੀਨਾਂ ਦੇ ਨਾਲ ਕਾੰਮ ਹੋ ਰੇਐ। ਹਾਂਜੀ, ਪਰ ਓਦੇ ਨਾਲ-ਨਾਲ ਨਾ ਏ ਜੇੜਾ ਗ਼ਲਤ ਇਸਤੇਮਾਲ ਵੀ ਜੇੜਾ ਕਾੱਰ ਰੇ ਨੇ ਨਾ, ਏਨਾਂ ਬੱਚੇ ਓਦੇ ਕਾਰਕੇ ਇਨਾਂ ਚੀਜ਼ਾਂ ਦਾ ਬੋਤ ਲੋਗ ਨਾ ਨਿੰਦਿਆ ਵੀ ਕਾਰਦੇ ਨੇ। ਤੇ ਕਈ ਇਸ ਤਰ੍ਹਾਂ ਦੇ ਨੇ, ਕਿ ਇਹਨਾਂ ਦੀ ਗੱਲਾਂ ਕਰਕੇ ਕਈਆਂ ਦੀਆਂ ਜ਼ਿੰਦਗੀਆਂ ਦਾ ਵੀ ਨੁਕਸਾ ਸਾਨ ਹੋ ਗਿਆ, ਕਈ ਬੱਚਿਆਂ ਨੇ ਮਤਲਬ ਆਪਣੇ ਆਪ ਤੇ ਕੁਛ ਕਰ ਲਿਆ। ਤੇ ਕਈਆਂ ਦੀ ਕਲਿਪਸ ਬਣਾ ਕੇ ਮਤਲਬ ਇੱਧਰ- ਉੱਧਰ ਨੇ ਇਹਨਾਂ ਦਾ ਮਿਸਯੂਜ ਇਹਨਾਂ ਨੂੰ ਕਰਨਾ ਨੀ ਚਾਹੀਦਾ, ਵੈਸੇ ਕੀ ਖਿਆਲ ਤੁਹਡਾ? ਇਹਨਾਂ ਨੂੰ ਚੰਗੇ ਰਸਤੇ ਜਾਣਾ ਚਾ ਹੀਦਾ, ਦਾ ਅੱਗੇ ਵੱਧਣਾ ਚਾਹੀਦਾ, ਅਗਰ ਕੋਈ ਚੀਜ਼ ਮਿਲਦੀ ਏ ਤਾਂ ਉਰ ਮਤਲਬ ਫਾਇਦਾ ਲੈਂਦੇ -ਲੈਂਦੇ ਪੂਰੇ ਨਾਲ ਚੱਲਦੇ- ਚੱਲਦੇ ਅੱਗੇ ਚਾਹੀਦਾ, ਨਾ ਕਿ ਉਹਦਾ ਗਲਤ ਇਸਤੇਮਾਲ ਕਰਨਾ ਚਾਹੀਦਾ ਇਹਨਾਂ ਨੂੰ।
ਹਾਂਜੀ ਬਿਲਕੁਲ ਜੀ। ਅ ਬੱਚੇ ਜਿਹੜੇ ਅੱਜ ਕੱਲ੍ਹ ਨੌਜਵਾਨ ਮੁੰਡੇ ਕੁੜੀਆ ਨਾ ਉਹ ਜ਼ਿਆਦਾ ਗਲਤ ਇਸਤੇਮਾਲ ਕਰਦੇ ਆ। ਜਿੱਦਾਂ ਆਪਣਾ ਕਿੰਨਾ- ਕਿੰਨਾ ਟਾਈਮ ਪਹਿਲੀ ਗੱਲ ਤੇ ਆਪਣਾ ਕਿੰਨਾ- ਕਿੰਨਾ ਟਾਈਮ ਖਰਾਬ ਕਰਦੇ ਰਹਿੰਦੇ ਉਹਦੇ ਵਿੱਚ। ਮੋਬਾਇਲ ਫੜ ਲੈਂਦੇ ਆ ਅਤੇ ਕਿੰਨਾ- ਕਿੰਨਾ ਟਾਈਮ ਉਹਨਾਂ ਦਾ ਖ਼ਰਾਬ ਹੋ ਜਾਂਦਾ।
ਹਮ ਬਿਲਕੁਲ ਜੀ।
ਹੈਂਜੀ, ਉਹ ਗੇਮਾਂ ਵਿੱਚ, ਵੀਡੀਓ ਗੇਮਸ ਆ ਹੋਰ ਹੋ ਗਿਆ। ਸੋਸ਼ਲ ਮੀਡੀਆ ਉਹਦੇ ਤੇ ਕਿੰਨਾ ਟਾਈਮ ਉਹਨਾਂ ਦਾ ਖ਼ਰਾਬ ਹੋ ਜਾਂਦਾ, ਉਹ ਪੜ੍ਹਾਈ ਨਹੀਂ ਆਪਣੀ ਕਰ ਪਾਉਂਦੇ।
ਨਹੀਂ ਕਰ ਪਾਂਦੇ।
ਹਾਂਜੀ।
ਇਹ ਤਾਂ ਇਹਨਾਂ ਵਾਸਤੇ ਬੱਚਿਆਂ ਵਾਸਤੇ, ਆਉਣ ਵਾਲੇ ਟਾਈਮ ਤੇ ਬੜੀ ਮਾੜੀ ਗੱਲ ਹੋਏਗੀ। ਅਗਰ ਇਹਨਾਂ ਨੇ ਆਪਣੇ ਆਪ ਨੂੰ ਹੁਣ ਨਾ ਸੰਭਾਲਿਆ ਤੇ। ਬੱਚੇ ਅੱਜ ਕੱਲ੍ਹ ਗਨ ਕਲਚਰ 'ਚ ਜ਼ਿਆਦਾ ਇਨਵੋਲਵ ਹੋ ਰਹੇ ਨੇ। ਗਲਤ ਗੱਲਾਂ ਨੂੰ ਦੇਖ ਕੇ ਉਹਨਾਂ ਵਿੱਚ ਜ਼ਿਆਦਾ ਛੇਤੀ ਮਤਲਬ ਚਲੇ ਜਾਂਦੇ ਨੇ, ਜਦੋਂ ਕਿ ਚੰਗੀਆਂ ਚੀਜ਼ਾਂ ਆਉਂਦੀਆਂ ਨੇ ਤੇ ਉਹ ਉਹਨਾਂ ਨੂੰ ਸਕਰੋਲ ਕਰ ਦਿੰਦੇ ਨੇ, ਉਹਨਾਂ ਨੂੰ ਦੇਖਣਾ ਚੰਗਾ ਵੀ ਨਹੀਂ ਸਮਝਦੇ। ਉਹਨਾ ਨੂੰ ਸੁਣਨਾ ਵੀ ਚੰਗਾ ਨਹੀਂ ਸਮਝਦੇ।
ਹਾਂਜੀ -ਹਾਂਜੀ, ਕਿੰਨਾ -ਕਿੰਨਾ ਟਾਈਮ ਬੱਚੇ ਬੈਠੇ ਰਹਿੰਦੇ ਮੋਬਾਇਲ ਫੜ ਕੇ। ਅਤੇ ਉਹਨਾਂ ਦਾ ਉਹਨਾਂ ਦੀ ਅੱਖਾਂ ਦੀ ਰੋਸ਼ਨੀ ਅਤੇ ਸਰੀਰਕ ਸਿਹਤ 'ਤੇ ਮਾੜਾ ਅਸਰ ਪੈਂਦਾ। ਹਨਾ ਜੀ, ਸਾਇਬਰ ਅਪਰਾਧ ਕਿੰਨੇ ਹੁੰਦੇ ਆ, ਡਾਟਾ ਚੋਰੀ ਹੋ ਜਾਂਦਾ ਵਾ ਕਈ ਵਾਰ ਤੇ ਸਾਡਾ।
ਬਿਲਕੁਲ ਜੀ।
ਹਨਾ ਜੀ। ਉਹਦੇ ਨਾਲ ਬੜਾ ਨੁਕਸਾਨ ਹੋ ਜਾਂਦਾ, ਕਈ ਪਰਸਨਲ ਫੋਟੋਆਂ ਲੀਕ ਹੋ ਜਾਂਦੀਆਂ ਵਾ। ਕਈ ਲੋਕੀ ਇੱਦਾਂ ਦੇ ਹੈ ਕਿ ਜਿਹੜੀ ਏ ਆਈ ਦੇ ਨਾਲ ਨਾ ਗ਼ਲਤ ਫੋਟੋਆਂ ਬਣਾ ਕੇ ਕਿਸੇ ਨੂੰ ਬਲੈਕ ਮੇਲਿੰਗ ਕਰਨਾ।
ਉਹ ਚੀਜ਼ਾਂ ਦਾ ਬੜਾ ਕਰਦੇ ਆ, ਫਾਇਦਾ ਚੁੱਕਦੇ ਆ।
ਬਹੁਤ ਜ਼ਿਆਦਾ।
ਉਹਦੇ ਨਾਲ ਕ੍ਰਾਈਮ ਬਹੁਤ ਵੱਧ ਗਏ ਹੋਏ ਆ।
ਬਹੁਤ ਜਿਆਦਾ ਵੱਧ ਗੇ।
ਹਾਂਜੀ, ਇਹ ਹੈਗਾ ਤੇ ਬਹੁਤ ਵਧੀ ਵੀ ਇਹ ਸਾਧਨ, ਪਰ ਇਹ ਹੈ ਕਿ ਇਹਦਾ ਸਹੀ ਸਮਝਦਾਰੀ ਨਾ ਵਰਤਣਾ ਚਾਹੀਦਾ ਵਾ। ਫੇਰ ਹੀ ਕੋਈ ਇਹਦਾ ਫ਼ਾਇਦਾ ਲੈ ਸਕਦਾ ਵਾ।
ਬਿਲਕੁਲ ਜੀ, ਬੱਚੇ ਪੜ੍ਹਾਈ ਕਰਕੇ ਅੱਗੇ ਵੱਧ ਵੀ ਰਹੇ ਨੇ, ਕਈ ਇਹਨਾਂ ਚੀਜ਼ਾਂ ਨੂੰ ਫੜਨ ਵਾਸਤੇ, ਰੋਕਣ ਵਾਸਤੇ ਕੋਸ਼ਿਸ਼ ਪੂਰੀ ਕਰ ਰਹੇ ਨੇ, ਪਰ ਜਿੰਨੀ ਤੇਜ਼ੀ ਦੇ ਨਾਲ ਟੈਕਨੋਲੋਜੀ ਵੱਧ ਰਹੀ ਹੈ ਨਾ ਉਨੀ ਤੇਜ਼ੀ ਦੇ ਨਾਲ ਜੇੜੇ ਗਲਤ ਜੇੜੇ ਪ੍ਰਭਾਵਕਾਰੀ ਬੰਦੇ ਨੇ ਉਹ ਵੀ ਬੜੇ ਤੇਜ਼ੀ ਨਾਲ ਵੱਧ ਰਹੇ ਨੇ, ਤੇ ਇਨਾਂ ਨੂੰ ਹੁਨ ਰੋਕਨ ਵਾਸਤੇ ਗਾਹ ਬੱਚੇ ਅਗਰ ਪੜ੍ਹਨਗੇ, ਚੰਗਾ ਕੰਮ ਕਰਨਗੇ। ਇਹਦਾ ਮਤਲਬ ਸਹੀ ਤਰੀਕੇ ਨਾਲ ਇਸਤੇਮਾਲ ਕਰਨਗੇ ਤੇ ਆਪਨਾ ਮਤਲਬ ਹਿਫਾਜ਼ਤ ਕਰ ਪਾਵਾਂਗੇ ਅਸੀ। ਨੀ ਤੇ ਲੋਕਾਂ ਦੇ ਨਾਲ ਫੋਨ ਕਰਨਾ ਵੀ ਕਿਸੇ ਨੂੰ ਤਾਂ ਡਰ ਲੱਗੇਗਾ ਕਿ ਪਤਾ ਨਹੀਂ ਕੌਲ ਕਿੱਥੇ ਚਲੀ ਜਾਵੇ। ਜਾਂ ਕੀ ਮਤਲਬ ਓਰਾ ਮਤਲਬ ਹੋਏਗਾ ਕੌਲ ਦਾ।
ਹਾਂਜੀ ਟੈਕਨੋਲਜੀ ਦੇ ਫਾਇਦੇ ਬੜੇ ਆ ਨਾ ਜਿੱਦਾਂ ਆਪਾਂ ਕਈ ਕਾਰੋਬਾਰ ਵਗੈਰਾ ਮੋਬਾਈਲ ਰਾਹੀਂ ਕਈ ਕੰਮ ਕਰਦੇ ਆ। ਓਨਾਂ ਦਾ ਕਾਰੋਬਾਰ ਚੱਲਦਾ ਵਾ। ਕਈ ਚੀਜ਼ਾਂ ਦੀ ਅਸੀਂ ਲੋਕ ਵੀ ਖਰੀਦਦਾਰੀ ਕਰਦੇ ਹਾਂ ਨਾ ਉਹ
ਹਮ ਔਨਲਾਈਨ ਕਰਦੇ ਸ਼ੋਪਿੰਗ ਕਰਦੇ ਹਾਂਜੀ- ਹਾਂਜੀ- ਹਾਂਜੀ, ਬਿਲਕੁਲ- ਬਿਲਕੁਲ ਜੀ ਸਾਡਾ ਸਹਾਰਾ ਐ ਸਾਡਾ ਸਭ ਤੋ ਵੱਡਾ ਸਹਾਰਾ ਇ ਏਹ ਫੋਨ ਐ।
ਹਾਂਜੀ ਅੱਜ ਕੱਲ੍ਹ ਤੇ ਕੋਈ ਵੀ ਐਸਾ ਨੀ ਹੈਗਾ ਜਿਦ ਕੋਲ ਵੀ ਮੋਬਾਈਲ ਨਾ ਹੋਵੇ। ਸਭ ਤੋਂ ਵੱਡਾ ਫਾਇਦਾ ਲੋਕਾਂ ਨੂੰ ਮੋਬਾਇਲ ਦਾ ਵਾ।
ਮੋਬਾਈਲ ਦੇ ਮੋਬਾਈਲ
ਟੈਕਨੋਲਜੀ ਵੇਖੋ ਸਾਡੇ ਕੀ ਚਨ 'ਚ ਵੀ ਕਿੰਨੀ ਕੰਮ ਆਉਂਦੀ ਹੈ ਕਿੰਨੀਆਂ ਸਾਡੇ ਕੋਲ ਗਰੈਂਡਰ ਮਸ਼ੀਨਾਂ ਸਭ ਕੁਛ ਟੈਕਨੋਲਜੀ।
ਓਦੇ ਨਾਲ ਸਾਡਾ ਕਿੰਨਾ ਕੰਮ ਆਸਾਨ ਹੋ ਗਿਆ ਵਾ ਪਹਿਲਾਂ ਲੋਕੀ ਕੱਪੜੇ ਵੀ ਹੱਥ ਨਾਲ ਧੋਂਦੇ ਸੀ। ਅੱਜ ਕੱਲ੍ਹ ਮਸ਼ੀਨਾਂ ਵਾਸ਼ਿੰਗ ਮਸ਼ੀਨਾਂ ਚੱਲਦੀਆਂ ਪਈਆਂ।
ਹਾਂਜੀ।
ਹਨਾ ਜੀ ਓਦੇ ਨਾਲ ਕਿੰਨਾ ਟਾਈਮ ਬਚ ਜਾਂਦਾ ਗਾ।
ਬਿਲਕੁਲ-ਬਿਲਕੁਲ ਇਹ ਤਾਂ ਗ ਬਿਲਕੁਲ-ਬਿਲਕੁਲ। ਖਾਨ - ਪੀਨ ਦੀ ਰੈਸਿਪੀ ਚਾਹੀਦੀ ਹੋਵੇ ਤੇ ਚੈੱਸ ਖੋਲੋ ਤੇ ਤੁਰੰਤ ਪਤਾ ਨੀ ਹਾਂਜੀ ਬਿਲਕੁਲ- ਬਿਲਕੁਲ ਜੀ ਹਰ ਚੀਜ਼ ਉਦੋਂ ਖੁੱਲ ਜਾਂਦੀ ਐ। ਬਿਲਕੁਲ ਜੀ। ਹੁਨ ਇਹ ਕਿ ਕਾਪੀਆਂ ਕਿਤਾਬਾਂ ਪੈਨਸਿਲ ਚਾਹੇ ਕੋਲ ਕੋਈ ਵੀ ਨਾ ਹੋਵੇ ਲੇਕਿਨ ਫੋਨ ਹੋਵੇ ਤੇ ਬੱ ਚੇ ਬੜੇ ਆਰਾਮ ਨਾਲ ਬੈਠ ਕੇ ਪੜ੍ਹ ਵੀ ਸਕਦੇ ਨੇ ਇਹ ਇੱਕ ਕੀਪੈਡ ਦਾ ਵੀ ਕੰਮ ਕਰਦੀ ਐ। ਔਰ ਹਰ ਤਰੀਕੇ ਦੇ ਨਾਲ ਬੱਚੇ ਨੂੰ ਪੜ੍ਹਨ ਚ ਸਹਾਇਕ ਹੁੰਦਾ ਅ। ਫਾਇਦਾ ਵੀ ਬਹੁਤ ਜ਼ਿਆਦਾ ਇਹਦਾ
ਹਾਂਜੀ, ਔਨਲਾਈਨ ਕਾਰੋ ਬਾਰਾ ਨਾ ਡਿਜੀਟਲ ਭੁਗਤਾਨ, ਨਵੀਆਂ ਨੌਕਰੀਆਂ ਬਹੁਤ ਕੁਛ ਮਿਲ ਜਾਂਦਾ ਵਾ ਇਹਦੇ ਵਿੱਚ ਵਪਾਰ ਤੇ ਰੁਜ਼ਗਾਰ ਵਿੱਚ ਬਹੁਤ ਫਾਇਦੇਮੰਦ ਹੈਗੀ ਟੈਕਨੋਲਜੀ
ਬਿਲਕੁਲ ਜੀ ਬਿਲਕੁਲ।
ਹਾਂਜੀ। ਸਿਹਤ ਸੇਵਾਵਾਂ ਵਿੱਚ ਬਹੁਤ ਸੁਧਾਰ ਹੈਗਾ ਟੈਕਨੋਲੋਜੀ ਦੇ ਨਾਲ ਜਿੱਦਾਂ ਐਕਸਰੇ, ਅਲ- ਟਰਾਸਾਊਂਡ ਕਰੋਨਿਆ, ਐੱਮ- ਆਰ -ਆਈ ਉਹ ਡੋਕਟਰਾਂ ਨੂੰ ਇਸ ਚੀਜ਼ ਦਾ ਬਹੁਤ ਫਾਇਦਾ ਵਾ।
ਹਾਂਜੀ-ਹਾਂਜੀ, ਬਿਲਕੁਲ ਜੀ ਬਿਲਕੁਲ।
ਕੋਈ ਵੀ ਬਿਮਾਰੀ ਹੋਵੇ ਜਿੰਨੀ ਮਰਜ਼ੀ ਗੰਭੀਰ ਬਿਮਾਰੀ ਹੋਵੇ ਓਹ ਓਨਾਂ ਨੂੰ ਪਤਾ ਲੱਗ ਜਾਂਦੀ ਆ।
ਪਤਾ ਲੱਗ ਜਾਂਦੀ ਅ, ਬਿਲਕੁਲ ਜੀ ਅੱਜ ਕੱਲ੍ਹ ਦਵਾਈਆਂ ਬਹੁਤ ਆ ਗਈਆਂ ਨੇ ਫਾਰਮੇਸੀ 'ਚ ਬਹੁਤ ਐਜੂਕੇਟਿਡ ਪਰਸਨ ਹੈਗੇ ਨੇ ਜੈੜੇ ਹਰ ਤਰੀਕੇ ਦੇ ਨਾਲ ਦਵਾਈ ਨੂੰ ਬਣਾਉਂਦੇ ਨੇ ਤਾਂ ਕਿ ਬਿਮਾਰੀ ਦਾ ਸਹੀ ਤਰੀਕੇ ਨਾਲ ਇਲਾਜ ਜੈੜਾ ਐ ਡੋਜ਼ ਜਿਹਨੂੰ ਆਪਾਂ ਤੋੜ ਕਹੇ ਉਹ ਕੱਢ ਲੈਂਦੇ ਨੇ, ਪੜੇ ਲਿਖੇ ਬੰਦਿਆਂ ਦਾ ਹੀ ਕੰਮ ਹੈ ਟੈਕ ਟੈਕਨੋਲੋਜੀ ਦੇ ਨਾਲ ਹੀ ਹੁੰਦਾ, ਲੈਬੋਰਟਰੀ ਦੇ ਥਰੂ ਲੈਬੋਰਟਰੀ ਟੈਕਨੋਲੋਜੀ 'ਤੇ ਡਿਪੈਂਡ ਹੈਗੀ ਹੈ ਬਿਲਕੁਲ ਜੀ ਤੁਸੀਂ ਸਹੀ ਕਹਿ ਰਹੇ ਹੋ।
ਹਾਂਜੀ ਜਿਸ ਤਰ੍ਹਾਂ ਮਨੋਰੰਜਨ ਦੇ ਵਿੱਚ ਵੀ ਟੈਕਨੋਲੋਜੀ ਦਾ ਬੜਾ ਫਾਇਦਾ ਵਾ ਜਿੱਦਾਂ ਗੀਤ, ਫਿਲਮਾਂ ਵੇਖਣੀਆਂ ਖੇਡਾਂ ਹਨਾ ਕਿਤਾਬਾਂ ਕਿਤਾਬਾਂ ਵੀ ਔਨਲਾਈਨ ਆਸਾਨੀ ਨਾਲ ਹਰ ਕੋਈ ਕਿਤਾਬ ਸਾਨੂੰ ਮਿਲ ਜਾਂਦੀ ਹੈ।
ਬਿਲਕੁਲ ਜੀ ਪੁਰਾਣੀ ਤੋਂ ਪੁਰਾਣਾ ਡਾਟਾ ਜਿਹੜਾ ਨੇ ਜਿਸ ਤਰ੍ਹਾਂ ਪੁਰਾਣੇ ਤੋਂ ਪੁਰਾਣਾ ਗਾਣਾ ਹੋ ਗਿਆ, ਵੀਡੀਓ ਹੋ ਗਿਆ ਜਾਂ ਜਾਣਕਾਰੀ ਕਿਸੇ ਕਿਸਮ ਦੀ ਵੀ ਚਾਹੀਦੀ ਹੈ ਜਾਂ ਕਿਸੇ ਦੂਰ ਦੀ ਚਾਹੀਦੀ ਹੈ ਤਾਂ ਉਹ ਵੀ ਬੜੇ ਆਰਾਮ ਨਾਲ ਨਿਕਲ ਆਉਂਦੀ ਹੈ ਉਹ ਸਾਡੀ ਮਰਜ਼ੀ ਦੇ ਅਨੁਸਾਰ ਨਿਕਲ ਆਉਂਦੀ ਹੈ ਫਿਰ ਜਿਸ ਜਿਸ ਚੀਜ਼ ਦੀ ਸਾਨੂੰ ਜ਼ਰੂਰਤ ਹੁੰਦੀ ਹੈ ਉਹੀ ਚੀਜ਼ ਸਾਡੇ ਕੋਲ ਹਾਜ਼ਰ ਹੋ ਜਾਂਦੀ ਹੈ।
ਹਾਂਜੀ ਫਾਇਦੇ ਤੇ ਬਹੁਤ ਹੈਗੇ ਆ ਇਹਦੇ ਪਰ ਅਗਰ ਲੋਕੀ ਸਮਝਦਾਰੀ ਨਾ ਵਰਤਣ ਤੇ ਫੇਰ ਬੜੇ ਲੋਕ ਹੈਗੇ ਆ ਜਿਹੜੇ ਕ੍ਰਾਈਮ ਹੀ ਕਰਦੇ ਆ ਬਸ ਇਸ ਚੀਜ਼
ਬਸ ਹਾਂਜੀ, ਬਿਲਕੁਲ- ਬਿਲਕੁਲ ਏਰੀਆਂ- ਏਰੀਆਂ ਕਮੀਆਂ ਇਹ ਲੱਭ ਕੇ ਔਰ ਨਾ ਇਹ ਉਹਨਾਂ ਦਾ ਨਾ ਨਜਾਇਜ਼ ਜਿਹੜਾ ਫਾਇਦਿਆਂ ਦਾ ਏ ਮਤਲਬ ਗ਼ਲਤ ਇਸਤੇਮਾਲ ਕਰਦੇ
ਹਾਂਜੀ ਜਿਸ ਤਰ੍ਹਾਂ ਕਈ ਗਲਤ ਓ ਟੀ ਵੀ ਭੇਜਦੇ ਕਿਸੇ ਦੇ ਅਕਾਊਂਟ 'ਚ ਪੈਸੇ ਕਢਵਾ ਲੈਂਦੇ ਆ ਉਹ ਕਿੰਨੇ ਨੁਕਸਾਨ ਹੋ ਜਾਂਦੇ ਆ ਉਸ ਚੀਜ਼ ਨੂੰ
ਬਿਲਕੁਲ ਜੀ ਬਿਲਕੁਲ ਜੀ।
ਹਾਂਜੀ।
ਕਿਹੜਾ ਇਹਦਾ ਕੀ ਮਤਲਬ ਹੋਣਾ ਕੀ ਚਾਹੀਦਾ, ਤੁਹਾਨੂੰ ਕੀ ਲੱਗਦਾ ਕੀ ਇਹ ਜਿਹੜੀ ਏ ਜਿਸ ਤਰ੍ਹਾਂ ਕਰਦੇ ਨੇ ਇੱਥੋਂ ਦੇਖ ਕੇ ਯਾ ਟੈਕਨੋਲੋਜੀ ਦਾ ਗਲਤ ਇਸਤੇਮਾਲ ਕਰਦੇ ਨੇ ਯਾ ਇਹਨਾਂ ਨੂੰ ਫਾਇਦਾ ਕਿਸ ਤਰ੍ਹਾਂ ਮਤਲਬ ਇਹਨਾਂ ਨੂੰ ਫ਼ਾਇਦਾ ਲੈਣਾ ਚਾਹੀਦਾ, ਤੇ ਨਹੀਂ ਇਸ ਤਰ੍ਹਾਂ ਕਰਨਾ ਚਾਹੀਦਾ। ਤੇ ਔਦੇ ਵਾਸਤੇ ਵੱਧ ਤੋਂ ਵੱਧ ਕੀ ਹੋਣਾ ਚਾਹੀਦਾ, ਤੁ ਤੁਹਾਡਾ ਕੀ ਕਹਿਣਾ।
ਕੁਛ ਨ੍ਹੀਂ ਏ ਜੀ ਇਸ ਇਹੋ ਜੀ ਏ ਹੈਲੋ।
ਹਾਂਜੀ।
ਕੁਛ ਨੀ ਏ ਜੀ ਬੱਚਿਆਂ ਉਹਨਾਂ ਨੂੰ ਸਮਝਦਾਰੀ ਵਰਤਣੀ ਚਾਹੀਦੀ ਹੈ। ਕਿ ਅਸੀਂ ਇਸ ਚੀਜ਼ ਨੂੰ ਤਰੀਕਾ ਤਰੀਕੇ ਨਾਲ ਵਰਤੀਏ, ਇਹਦਾ ਫਾਇਦਾ ਲੈ ਸਕੀਏ, ਇਹਦੇ ਨੁਕਸਾਨ ਤਾਂ ਤੁਹਾਨੂੰ ਪਤਾ ਬਹੁਤ ਹੋ ਜਾਂਦੇ ਆ ਫਿਰ
ਬਹੁਤ।
ਹਨਾ ਕ੍ਰਿਮੀਨਲ ਬਣ ਜਾਂਦੇ ਆ। ਬ ਜਿਹੜੇ ਲੋਕ ਇਸ ਤਰ੍ਹਾਂ ਕਰਦੇ ਆ ਫਿਰ ਉਹ ਕ੍ਰਿਮੀਨਲ ਨਾਲ ਬਣ ਜਾਂਦੇ ਆ ਉਹ ਬਹੁਤ ਨੁਕਸਾਨ ਕਰ ਬੈਠਦੇ ਆਪਣਾ।
ਬਹੁਤ ਜ਼ਿਆਦਾ ਸਮਾਂ ਨਿਕਲ ਜਾਂਦਾ ਫਿਰ ਉਹਨਾਂ ਦੇ ਕੋਲ ਉਹ ਚੀਜ਼ ਰਹਿ ਨੀ ਜਾਂਦੀ ਸਮਝਣ ਵਾਲਾ ਨਾ ਟਾਈਮ ਹੀ ਰਹਿ ਜਾਂਦਾ ਜਦੋਂ ਸਮਝਾਇਆ ਜਾਂਦਾ, ਉਦੋਂ ਗੌਰ ਨਹੀਂ ਕਰਦੀ ਇਸ ਗੱਲ ਤੇ ਸਮਯ ਦੇ ਨਾਲ ਜਿਹੜੇ ਲੋਕ ਨੇ ਉਹ ਹੌਲੀ- ਹੌਲੀ ਉਹਨਾਂ ਨੂੰ ਲੱਗਦਾ ਕਿ ਪੁਰਾਣੇ ਈ ਹੈਗੇ ਨੇ ਉਹਨਾਂ ਨੂੰ ਕੋਈ ਜਾਣਕਾਰੀ ਨਹੀਂ ਏ ਜਦਕਿ ਉਹਨਾਂ ਨੇ ਸਮਯ ਸਾਰੇ ਦੇਖੇ ਹੁੰਦੇ ਹੰਢਾਏ ਹੁੰਦੇ ਨੇ ਪਰ ਆਉਣ ਵਾਲੀ ਜਨਰੇਸ਼ਨ ਜਿਹੜੀ ਐ ਉਹ ਵੱਡੀ ਵੱਡਿਆਂ ਨੂੰ ਬਿਲਕੁਲ ਇਹ ਸੋਚਦੇ ਨੇ ਕਿ ਟੈਕਨੋਲੋਜੀ ਦੇ ਨਾਲ ਕੰਪੈਰੀਜ਼ਨ ਕਰਦੇ ਨੇ ਕਿ ਸ਼ਾਇਦ ਇਹਨਾਂ ਨੂੰ ਇਹਨਾਂ ਚੀਜ਼ਾਂ ਬਾਰੇ ਨਹੀਂ ਪਤਾ।
ਹਾਂਜੀ, ਜਿੱਦਾਂ ਹੁਣ ਇੰਟਰਨੈਟ ਨਾਲ ਆਪਾਂ ਕਿਤੇ ਦੂਰ ਵੀ ਜਾਣਾ ਹੋਵੇ ਸਾਨੂੰ ਬਿਲ ਆਸਾਨੀ ਨਾਲ ਅਸੀਂ ਮੈਪ ਤੋਂ ਰਸਤੇ ਲੱਭ ਕੇ ਜਾ ਸਕ ਸਕਦੇ ਆ, ਅਗਰ ਸਾਨੂੰ ਨਹੀਂ ਵੀ ਕਿਸੇ ਜਗ੍ਹਾ ਦਾ ਪਤਾ ਹੋਵੇ ਤੇ ‌। ਬਹੁਤ ਫਾਇਦਾ ਬੜਾ ਵਾ ਟਿਕਟਾਂ ਬੁੱਕ ਕਰ ਸਕਦੇ ਹਾਂ ਹਾਂਜੀ, ਬਿੱਲ ਭ
ਉਣ ਹਾਂਜੀ ਉਣਲਾਈਨ ਸਰਟੀਫਿਕੇਟ ਅਪਲਾਈ ਸਕਦੇ ਹਾਂ ਅਸੀਂ।
ਹਾਂਜੀ ਬਹੁਤ ਫਾਇਦਾ ਵਾ, ਪਰ ਇਸ ਚੀਜ਼ ਤਾਂ ਬਸ ਮੈਂ ਤੇ ਇਹੀ ਕਹਿਣਾ ਚਾਹੁੰਦੀ ਹਾਂ, ਕੀ ਲੋਕਾਂ ਨੂੰ ਤਰੀਕੇ ਨਾਲ ਵਰਤਣੀ ਚਾਹੀਦਾ ਹਰ ਕੋਈ ਸਮਝਦਾਰੀ ਤੇ ਸੰਤੁਲਨ ਵਰਤੋ, ਨਾਲ ਅਸੀਂ ਇਸਦੇ ਫਾਇਦੇ ਵੀ ਲੈ ਸਕਦੇ ਤੇ, ਨੁਕਸਾਨਾਂ ਤੋਂ ਵੀ ਬਚ ਸਕਦੇ ਆ।
ਬਚ ਸਕਦੇ ਆ, ਬਿਲਕੁਲ ਜੀ ਬਿਲਕੁਲ। ਮੈਂ ਤਾਂ ਜ਼ਿਆਦਾ ਖਾਣ ਪੀਣ ਬਾਰੇ ਹੀ ਦੇਖਦਾ ਜੀ। ਓਕੇ ਜੀ, ਥੈਂਕ ਯੂ-ਥੈਂਕ ਯੂ-ਥੈਂਕ ਯੂ ਜੀ।
ਓਕੇ ਜੀ ਧੰਨਵਾਦ।